ਹੈਲੋ
ਹਾਂਜੀ ਸਤਿ ਸ਼੍ਰੀ ਅਕਾਲ ਦੀਦੀ
ਸਤਿ ਸ੍ਰੀ ਅਕਾਲ ਦੀਦੀ ਹੋ ਭੈਣਜੀ ਹੋਰ
ਹਾਂਜੀ ਹਾਂਜੀ-ਹਾਂਜੀ ਠੀਕ ਆ ਤੁਸੀਂ ਸੁਨਾਓ
ਠੀਕ ਠਾਕ, ਹੁਨੀ ਰੋਟੀ ਪਾਨੀ ਖਾ ਕੇ ਬੈਠੇ ਆਂ।
ਅੱਛਾ, ਮੈਂ ਤਾਂ ਬਸ ਅੱਜ ਰੋ ਰੋਟੀ ਨੀ ਬਨਾਨੀ ਏਨਾਂ ਦੀ ਰੋਟੀ ਬਾਰ ਐ, ਤੇ ਹਾਂਜੀ ਏਨਾਂ ਦੀ ਰੋ ਟੀ ਨਾ ਬਾਹਰ ਐ, ਤੇ ਫੇਰ ਬੱਚੇ ਕੈਂਦੇ ਮੰਮਾ ਸੈਂਡਵਿਚ ਬਨਾ ਲੋ।
ਅੱਛਾ-ਅੱਛਾ-ਅੱਛਾ।
ਕੀ ਚਲੋ ਬੱਚਿਆਂ ਵਾਸਤੇ ਸੈਂਡਵਿਚ ਬਨਾ ਦੇਨੀ ਆਂ।
ਸੈਂਡਵਿਚ ਕਿਵੇਂ-ਕਿਵੇਂ ਬਨਾਂਦੇ ਓਂ।
ਮੈਂ ਪਲੇਨ ਈ ਬਨਾਨੀ ਆ ਭੈਨਜੀ। ਸਾਦਾ ਬ੍ਰੈਡ ਜੇੜਾ ਹੁੰਦਾ ਨਾ, ਹਾਂ ਬ੍ਰੈਡ ਵਿੱਚ ਪੈਲੇ ਨਾ ਥੋੜੀ ਜੀ ਦਈ ਲੈਨੀ ਆ ਤੇ ਦਈ ਵਿੱਚ ਆਪਨਾ ਖੀਰਾ ਹੋਂਦਾ ਨਾ
ਆਹਾਂ।
ਹਾਂ ਖੀਰਾ ਛਿੱਲ ਕੇ ਤੇ ਬਸ ਘਿਸ ਲੈਂਨੀ ਆਂ ਉਸਨੂੰ। ਗ੍ਰੇਟ ਕਰ ਦੇਨੀ ਆਂ। ਉਸ ਵਿੱਚ ਚਾਟ ਹਾਂ ਕੱਦੂ ਕਸ ਕਰਕੇ, ਕੱਦੂ ਕਸ ਕਰ ਕੇ ਨਾ ਓਦੇ ਚ ਥੋੜਾ ਚਾਟ ਮਸਾਲਾ ਪਾ ਦੋ। ਧਨੀਆ ਪਾ ਦੋ ਬਰੀਕ-ਬਰੀਕ ਕੱਟ ਕੇ। ਆਜ ਆ ਲੂਨ ਪਾ ਦਵੋ, ਤੇ ਹੋਰ ਤੁਆਡੇ ਵੱਲੋਂ ਓਰਗੈਨੋ ਵਗੈਰਾ ਜੋ ਪੀਜ਼ਾ ਦੇ ਨਾਲ ਫਰੀ ਵਾਲੇ ਨੀ ਓ ਪੁੜੀਆਂ ਆਂਦੇ ਨੇ ਜੇੜੇ, ਮਸਾਲੇ ਮੂਸਾਲੇ ਔਰਗੈਨੋ ਚਿਲੀ ਫਲੇੇਕਸ
ਅੱਛਾ।
ਹਾਂ ਤੇ ਬੋ ਪਾ ਦੋ ਥੋੜਾ ਜਾ।
ਇੱਕ ਓ ਵੀ ਆਂਦੀ ਜੇ, ਓ ਇੱਕ ਕ ਕਰੀਮ ਜੀ ਆਂਦੀ ਐ।
ਹਾਂ, ਮੇਓਨਿਸ
ਹਾਂ-ਹਾਂ।
ਹਾਂ ਮਿਓਨਿਸ ਹੋ ਓਹੋ ਤੁਸੀਂ ਤਾਂ ਪਾ-ਪਾ ਵੀ ਸਕਦੇ ਓਂ, ਪਰ ਮੈਂ ਤਾਂ ਪਲੇਨ ਈ ਬਨਨਗੀਆਂ ਜਿੰਨਾਂ ਬੱਚਿਆਂ ਨੂੰ ਹੈਲਦੀ ਖਿਲਾਈਏ ਕੋਸ਼ਿਸ਼ ਤਾਂ ਓਨੀ ਈ ਰੈਂਦੀ ਐ ਮੇਰੀ।
ਹਾਂ ਤੇ ਫੇਰ ਓਨੂੰ ਚੰਗੀ ਤਰਾਂ ਮਿਕਸ ਕਰਕੇ ਨਾ ਬਸ ਬਰੈਡ ਚ ਲਗਾ ਕੇ ਤੇ ਤਵੇ ਤੇ ਸੇਕ ਦੇਨੀ ਆ ਦੋਨੋ ਹਾਂ ਸ਼ਿਮਲਾ ਮਿਰਚ ਪਾਨੀ ਏ ਤੇ ਪਾ ਸਕਦੇ ਓਂ, ਤੇ ਬਸ ਤਵੇ ਤੇ ਨਾ ਫਿਰ ਸੇਕ ਦੇਨੀ ਆ ਥੋੜਾ ਜਾ ਬਟਰ ਫਿਰ ਘਿਓ ਪਾ ਕੇ ਨਾ, ਦੋਨੋ ਸਾਈਡ ਤਾਂ ਥੋੜਾ ਕ੍ਰਿਸਪੀ ਹੋ ਜਾਵੇ ਨਾ ਤੇ ਵਿੱਚੋਂ ਕੱਟ ਕਰਕੇ ਚਾ ਤ੍ਰਿਕੋਨੀ ਚ ਕੱਟ ਕਰਕੇ, ਤੇ ਬੱਚਿਆਂ ਨੂੰ ਫਿਰ ਸੌਸ ਨਾਲ ਦੇ ਦੇਨੀ ਆਂ।
ਅੱਛਾ-ਅੱਛਾ।
ਹਾਂ ਤੇ ਫਿਰ ਬਸ ਓਈ ਖਾ ਆਏ, ਕਿਓਂਕਿ ਦੁਪੈਰੇ ਲੇਟ ਰੋਟੀ ਖਾਦੀ ਸੀਗੀ ਨਾ ਬੱ
ਵਦੀਆ ਲੱਗਦੇ ਆ, ਰੋਟੀਆਂ-ਰੋਟੀਆਂ ਖਾ-ਖਾ ਕੇ ਵੀ ਥੱਕ
ਹਾਂ ਥੱਗ ਜਾਂਦੇ ਨੇ। ਹਾਂ ਤੇ ਨਾਲ ਫਿਰ ਯੇ ਬਨਾ ਦਿੰਨੀ ਆਂ, ਆਕੇ ਕੈਂਦੇ ਨੇ ਏ ਆਪ ਆਪਨਾ ਬਨਾਨਾ ਸੇਖ, ਬ ਆਪਨਾ
ਹਾਂ ਮੈਂ ਵੀ ਆਪਨੇ ਬੇਟੇ ਨੂੰ ਨਾ ਗਰਮੀ ਕਰਕੇ ਬਨਾਨਾ ਸੇਕ ਦੇ, ਓ ਤਾ ਨਾ ਚਾ ਪੀਂਦਾ ਏ ਫੇਰ ਦੁੱਦ-ਦੁੱਦ ਗਰਮ ਹੁੰਦਾ ਨਾ ਗਰਮੀਆਂ ਵਿੱਚ
ਹਾਂ-ਹਾਂ-ਹਾਂ-ਹਾਂ-ਹਾਂ। ਹਾਂ ਤੇ ਮੈਂ ਓਹੀ ਦੇਨਿਆਂ, ਫੇਰ ਕੀ ਕਰਨੀ ਆ ਰਾਤੀ ਨਾ ਮੈਂ ਬਾਦਾਮ ਸੇ ਕੇ ਰੱਖ ਦੇਨਿਆਂ।
ਗਰਮੀਆਂ ਵਿੱਚ ਦੁੱਧ ਨੀ ਪੀਤਾ ਜਾਂਦ
ਨਈਂ, ਪੀਤਾ ਜਾਂਦਾ ਬੱਚੇ ਤਾਂ ਬੜੇ ਨਖਰੇ ਕਰਦੇ ਨੇ। ਹਾਂ, ਪਲੇਨ ਦੁਧ ਤਾਂ ਵੈਸੇ ਵੀ ਮੇਰੇ ਬੱਚੇ ਨੀਂ ਪੀਂਦੇ।
ਬਨਾਤੀ ਰੇਂਦੀ ਆ।
ਹਾਂ। ਉਸ ਚ ਨਾ ਮੈਂ ਓਟਸ ਵੀ ਪਾ ਦੇਣੀ ਆਂ ਥੋੜੇ ਜੇ, ਓਟਸ ਹੋਵਣ ਨਾ।
ਅੱਛਾ-ਅੱਛਾ।
ਹਾਂ, ਓਟਸ ਪਾਦੋ।
ਮੈਂ ਮਖਾਣੇ ਪਾਂਦੀ ਆ, ਮਖਾਣੇ ਨੀਂ ਆਂਦੇ ਅਪਨੇ।
ਹਾਂ, ਮੈਂ ਨਈਂ ਮੈਂ ਮੱਖਾਨੇ ਵੀ ਪਾਨੀ ਆਂ, ਹਾਂ। ਹਾਂਜੀ-ਹਾਂਜੀ, ਮੈਂ ਤਾਂ ਓਦਾ ਨਾ ਪੋਡਰ ਬਣਾ ਕੇ ਰੱਖਿਆ ਹੋਯਾ, ਡਰਾਈ ਫਰੂਟ ਦਾ। ਉਦੇ ਚ ਹਾਂਜੀ, ਅਹ ਘਿਓ ਵਿੱਚ ਨਾ ਥੋੜੇ ਮ ਖਾਣੇ ਭੁੰਨ ਕੇ, ਪ੍ਰੋਟੀਨ ਪਾਊਡਰ ਕਰੇ ਈ ਬਣਾ ਕੇ ਰੱਖਿਆ। ਥੋੜੀ ਜੀ, ਮੂੰਗਫਲੀ ਹਾਂਜੀ, ਥੋੜ੍ਹੀ ਜੀ ਮੂੰਗਫਲੀ ਭੁੰਨ ਕੇ ਮਤਲਬ ਕੱਢ ਲੈਣੀ, ਔਰ ਅਪਣੇ ਮ ਖਾਣੇ ਘਿਓ ਚ ਭੁੰਨ ਲਓ, ਔਰ ਉਸੇ ਚ ਆਪਣੇ ਜੇੜੇ ਫੁਟਾਣੇ ਨੀਂ ਹੁੰਦੇ ਨੇ ਕੀ ਕੈਂਦੇ ਓ, ਹਾਂ ਚਣੇ ਚਣੇ ਸੁੱਕੇ ਵਾਲੇ ਚਣੇ ਹੁੰਦੇ ਨੇ ਜੇੜੇ ਖਾਣ ਵਾਲੇ ਪੀਲੇ ਵਾਲੇ, ਸਤ ਹਾਂ, ਬਿਨਾਂ ਛਿਲਕੇ ਵਾਲੇ ਓ ਵੀ ਬਸ ਇਸ ਤਰ੍ਹਾਂ ਥੋੜੇ ਰੋਸਟ ਕਰਕੇ ਨਾ ਏਸਰਾ ਥੋੜੇ ਜੇ ਘਿਓ ਵਿੱਚ ਭੁੰਨ ਕੇ ਤੇ ਨਾਲ ਉਸੇ ਚ ਬੋਤ ਸਾਰੀ ਚੀਜ਼ਾਂ ਪਾ ਸਕਦੇ ਓ ਤੁਸੀਂ ਜਿਸਰਾਂ ਬਦਾਮ ਪਾ ਲਏ, ਕਾਜੂ ਪਾ ਹਾਂ, ਬਦਾਮ ਕਾਜੂ ਤੇ ਨਾਲ ਅਪਣੇ ਯੇ ਪਮ ਕਿਨ ਸੀਦਸ ਆਂਦੇ ਨੇ ਨਾ ਜੇੜੇ, ਓ ਵੀ ਅੱਛੇ ਭੁੰਨ ਕੇ ਤੇ ਫੇਰ ਨਾ ਓਸਦਾ ਮੈਂ ਪਾਊਡਰ ਬਣਾ ਲੈਂਨੀਂ ਆਂ।
ਮੈਂ ਵੀ ਬਨਾਦੀ ਆ ਮੈਂ ਮੈਂ ਨਾ ਕਾਜੂ, ਬਦਾਮ ਸਾਰਾ ਦੇ ਪਾਊਡਰ ਮਖਾਣੇ ਦਾ ਬਨਾ ਕੇ ਮੁੰਡੇ ਨੂੰ ਦੁੱਧ ਵਿੱਚ ਪਾ ਕੇ ਦੇਂਦੀ ਹੁੰਦੀ ਸੀ।
ਹਾਂ, ਤਾਂ ਮੈਂ ਈਸਦਾ ਪਾਊਡਰ ਬਣਾ ਕੇ ਨਾ ਤੇ ਫੇਰ ਬੱਚਿਆਂ ਨੂੰ ਦ ਦੁੱਧ ਚ ਤਾਂ ਨਈਂ ਪੀਂਦੇ ਮੈਂ ਪਰੌਠੀ ਬਣਾਣੀ ਆ ਨਾ ਸਵੇਰੇ ਸਕੂਲ ਜਾਣ ਦੇ ਟਾਈਮ ਤੇ ਤੇ ਬਸ ਪਰੋਂਂਠੀ ਵਿੱਚ ਪਾ ਦੇਨਿਆਂ, ਤੇ ਬੱਚੇ ਫੇਰ ਸ਼ੌਂਕ ਨਾਲ ਖਾ ਲੈਂਦੇ ਨੇ।
ਅੱਛਾ, ਪਰੋਠੇ ਵੀ ਪਾ ਸਕਦੇ?
ਹਾਂ, ਪਰੌਂਠੀ ਵਿੱਚ ਪਾ ਦੇਣੀ ਹਾਂ ਸਵੇਰੇ-ਸਵੇਰੇ।
ਵਧੀਆ ਤਾਕਤਵਰ ਓਂਦੀ
ਹਾਂ, ਸਕੂਲ ਜਾਣ ਤੋਂ ਪੈਲੇ ਪਰੌਂਠੇ ਵਿੱਚ ਉਹੀ ਪਾ ਦੇਣੀ ਆ। ਪਤਾ ਵੀ ਨੀ ਚੱਲਦਾ ਬੱਚੇ ਨੂੰ, ਤੇ ਖਾਦਾ ਵੀ ਜਾਂਦਾ।
ਖਾਦਾ ਵੀ ਜਾਂਦਾ, ਹਾਂ।
ਦੂਦ ਚ ਨਈਂ ਪਾ ਕੇ ਬੱਚੇ ਕੁਛ ਖਾ ਸਕਦੇ, ਦੂਦ ਵਾਸਤੇ ਤਾਂ ਮੈਂ ਜਾਦਾਤਰ ਏ ਦੇਣੀ ਆ ਬਨਾਨਾ ਸ਼ੇਕ ਈਂ ਦੇਣੀ ਆ ਬੱਚਿਆਂ ਨੂੰ।
ਹੁੰ। ਵਧੀਆ ਨਾ ਤਾਕ ਹੱਡੀ ਜੋ ਜੋ ਬਚਪਨ ਵਿੱਚ ਆਪਾਂ ਖਾਣ-ਪੀਣ ਨੂੰ ਦੇਈਏ ਉਹੀ ਵੱਡਾ ਹੋ ਕੇ ਫੇ ਤਾਕਤਵਰ ਹੋ ਬਣਦਾਏ।
ਸਈ ਏ ਸਈ।
ਨਈ ਤਾਂ ਫੇ ਬੱਚਾ ਵੱਡਾ ਹੋ ਕੇ ਕਮਜ਼ੋਰ ਨਾ ਰੈਣਾ।
ਕਮਜ਼ੋਰ ਰਹਿ ਜਾਂਦਾ।
ਹਾਂ। ਮੇਰੀ ਭੈਣ ਦਾ ਵੀ ਮੁੰਡਾ, ਮੇਰਾ ਮੁੰਡਾ ਦਾ ਸੁੱਖ ਨਾ ਵਧੀਆ ਖਾਂਦਾ। ਪੀਂਦਾ ਏ, ਪਰ ਉਦੋਂ ਜੋ ਮੇਰੀ ਭੈਣ ਦਾ ਮੁੰਡਾ ਉਹ ਬਚਪਨ ਵਿਚ ਖਾਂਦਾ ਨੀ ਸੀ, ਉਹਨੂੰ ਸਰੀਰ ਵਿੱਚ ਲੱਗਿਆ ਹੀ ਨਹੀਂ। ਜੋ ਬਚਪਨ ਵਿੱਚ ਖਾ ਲਿਆ ਉਹਦਾ, ਉਹਦੇ ਸਰੀਰ ਨੂੰ ਲੱਗ ਲੱਗਦਾ ਵੀ ਆ।
ਸਹੀ ਗੱਲ ਕਹੀ, ਹਾਂ ਤੇ ਬੱਚਿਆਂ ਨੂੰ ਆਪ ਆਪਣੇ ਤੇ ਏ ਨਾ, ਜੋ ਆਪਾਂ ਹੈਲਦੀ ਡਾਇਟ ਦਓਗੇ, ਓਹੀ ਬੱਚੇ ਖਾਣਗੇ। ਅਪਾਂ ਦੇਨ ਨਹੀਂ ਦੇਂਗੇ ਤਾਂ ਖਾਏਂਗੇੇ ਕੀ ਬੱਚੇ।
ਹੋਹੀ ਨਾ, ਹਾਂ।
ਹਾਂ, ਮੇਰੇ ਬੱਚੇ ਗ੍ਰੀਨ ਸਬਜ਼ੀਆਂ ਵਗੈਰਾ ਸਭ, ਨਾ।
ਆਪਾਂ ਨੂੰ ਦੇਸੀ ਘਿਓ ਦਾ ਪਰੋਠਾ ਲਾ ਕੇ ਜਵੈਨ ਪਾ ਕੇ, ਅਹ ਜੈਮ ਨਾਲ ਦਿੰਦੀ ਹੁੰਦੀ ਸੀ। ਕਦੇ ਕਦੇ ਸੋਸ ਨਾਲ, ਕਦੇ ਜੈਮ ਨਾਲ, ਉਹ ਵੀ ਬੱਚਾ ਖਾ ਲੈਂਦਾ।
ਖਾ ਲੈਂਦਾ।
ਹਮ।
ਹਾਂ, ਆਪਣੇ ਟਾਈਮ ਤੇ ਤਾਂ, ਚੀਨੀ ਵਾਲੇ ਪਰੌਂਠੇ ਵੀ ਬਣਾਉਂਦੇ ਹੁੰਦੇ ਸੀ ਮੰਮੀ ਸਾਡੀ। ਆਹ ਰੋਲ ਬਣਾਗੇ, ਹੁਣ ਦੇ ਬੱਚੇ ਨਹੀਂ ਰੋਲ ਰੂਲ ਖਾਉਂਦੇ। ਹਾਂ, ਨਾ, ਇਹਨਾਂ ਨੂੰ ਮੈਂ ਛੋਟਾ ਛੋਟਾ ਨਾ ਇਸ ਤਰ੍ਹਾਂ ਪੀਜ਼ਾ ਵਗੈਰਾ, ਕਰੇ ਦੀ ਰੋਟੀ ਜਿਹੜੀ ਹੁੰਦੀ ਨਾ ਫੁਲਕੇ ਦਾ ਆਟਾ ਆਪਣਾ ਬਸ ਉਸ ਥੋੜੀ ਜਿਹੀ ਮੋਟੀ ਮੋਟੀ ਰੋਟੀ ਬਣਾ ਕੇ ਨਾ, ਉਹਚ ਤੇ ਸਬਜ਼ੀਆਂ ਪਾ ਦਿਉ, ਤੇ ਮੈਂ ਇਏ ਬਣਾ ਦਿੰਦੀ ਹਾਂ।
ਜਿਸਰ ਆਪਾਂ ਘਰੇ ਦਾਲ ਦੁਲ ਬਣਾਉਂਦੇ, ਉਹਦੇ ਵਿੱਚ ਆਲੂ ਬੱਚੇ ਆਉਂਦੇ, ਆਲੂ ਵਿੱਚ ਰੋਟੀ ਵਿੱਚ ਚਲਾ ਕੇ, ਗੋਲ ਬਣਾ ਕੇ ਦੇ ਆਲੂ
ਹਾਂ, ਹਾਂ ਆਲੂ ਰੋਲ, ਅੰਡਾ ਰੋਲ, ਤੁਸੀਂ ਨੋਨ ਵੈਜ ਖਾ ਲੈਂਦੇ ਹੋ ਨਹੀਂ‍?
ਹਾਂ, ਉਹ ਵੀ ਖਾ ਲੈਂਦੇ।
ਹਾਂ ਤੇ ਅੰਡਾ ਰੋਲ, ਫਿਰ ਉਹਦਾ ਹੀ ਮੈਂ ਛੋਟਾ ਅੰਡਾ ਰੋਲ, ਸੋਸ ਪਾ ਕੇ, ਥੋੜਾ ਪਿਆਜ ਵਗੈਰਾ ਪਾ ਕੇ, ਬੱਚਿਆਂ ਨੂੰ ਫਿਊਜਨ ਚਾਹੀਦਾ ਮਤਲਬ ਮਤਲਬ ਕੁਝ ਅਲੱਗ ਚਾਹੀਦਾ, ਇਸ ਤਰ੍ਹਾਂ ਸਾਦਾ ਸੁ‍ ਸਾਦੀ ਰੋਟੀ ਨਹੀਂ ਖਾ ਸਕਦੇ ਬੱਚੇ, ਅੱਜ ਕੱਲ੍ਹ ਦੇ ਨਾ।
ਨਾਲੇ ਢਿੱਡ ਭਰਿਆ ਭਰਿਆ ਚਾਹੀਦਾ, ਹੋਣਾ ਚਾਹੀਦਾ ਬੱਚਿਆ
ਹਾਂ ਹਾਂ, ਨਹੀਂ ਮੈਂ ਤਾਂ ਦੋ ਦੋ ਤਿੰਨ-ਤਿੰਨ ਘੰਟੇ 'ਚ ਕੁਛ ਨਾ ਕੁਛ ਕੁਛ ਨਾ ਕੁਛ ਦੇਂਦੀ ਰਹਿੰਦੀ।
ਹਾਂ, ਉਹ ਬਾਹਰ ਦੀ ਚੀਜ਼ਾਂ ਦਾ ਉਹ ਨੀ ਕੁਰਕੁੁਰੇ ਦੇ ਦੋ, ਉਹ ਦੇ ਦੋ ਚਿਪਸ ਦੇ ਦੋ, ਇਹ ਨਹੀਂ ਦੇਣਾ ਚਾਹੀਦਾ।
ਹਾ, ਨੀ ਮੈਂ ਘਰੇ ਹੀ ਤੱਲਦੇਣੀ ਆਂ। ਹਾਂ ਮੇਰੇ ਬੱਚ ਕਹਿੰਦਾ ਮੰਮਾ ਫਰੈਂਚ ਫਰਾਾਈਜ਼ ਬਣਾ ਦੋ, ਮੰਮਾ ਇਹਏ ਬਣਾਉ ਦਉ, ਮੈਂ ਘਰੇ ਹੀ ਕੁਛ ਫਰੈਂਚ ਫਰਾਾਈਜ਼ ਵਗੈਰਾ ਘਰੇ ਹੀ ਬਣਾ ਦੇਣੀ, ਆਲੂ ਕੱਟ ਕੇ ਵਿੱਚ ਕੋ ਫਰ, ਘਰ ਕਿੳਕਿ ਸਾਫ ਸੁਥਰਾ ਤੇਲ
ਹਾਂ, ਓਹੀ ਨਾ।
ਹਾਂ, ਬਾਹਰ ਦਾ ਤੁਸੀਂ ਕਹਿ ਨਹੀਂ ਸਕਦੇ। ਹਾਂ, ਸਸਤਾ ਵੀ ਪੈਂਦਾ ਹੈ ਤੇ ਨਾਲ ਸਾਫ਼ ਸੁਥਰਾ ਵੀ, ਆਪਣੇ ਨੂੰ ਪਤਾ ਆਪਣਾ ਤੇਲ ਸਾਫੇ, ਮਸਾਲੇ ਸਾਫ ਹਨ।
ਉਹ ਕਿ ਬੱਚੇ ਖਾ, ਬਾਹਰੋਂ ਬੱਚੇ ਖਾਏਗੇ। ਕਿਦੇ ਨਾਲ ਅਪਣਾ ਪੂਰਾ ਪਰਿਵਾਰ ਬੈਠ ਕੇ ਖਾਏਂਗਾ?
ਹਾਂ ਸਹੀ ਕੈ ਰਏ ੳ। ਨਾਲਾ ਪਾ ਪਲੀ ਵੀ ਥੋੜਾ ਚੇਂਜ ਹੋ ਜਾਂਦਾ ਏ ਨਾ ਰੋਜ- ਰੋਜ ੳਈ ਰੋਟੀ, ੳਈ ਸਬਜ਼ੀ। ਹਾਂ ਆਪਾਂ ਵੀ ਤੰਗ ਹੋ ਜਾਨੇ ਆ।
ਪੈਲੇ ਪੈਲੇ ਅਪਣੀ ਮੰਮੀਆਂ ਨੀ ਅਹ ਡੱਬੇ ਭਰ-ਭਰ ਕੇ ਚਿਪਸ ਦੇ ਪੈਕੇਟ, ਚਿਪਸ ਬਨਾ ਕੇ ਰੱਖਦੇ ਹੁੰਦੇ ਸੀ, ਕੁਲ ਕੋਲਡਿ੍ਕਂਸ ਬਨਾ ਕੇ ਰੱਖਦੇ ਹੁੰਦੇ ਸੀ। ਹਾਂ ਫੇਰ ਸਾਬੂ ਦਾਨੇ ਦੇ ਚਿਪਸ ਸਾਬੂ ਦਾਨੇ ਦੇ ਵੜ ਵੜੀਆ ੳਹ ਕੀ ਬੋਲਦੇ ਹੁੰਦੇ ਨੇ, ਗੋਲ ਜੇ ਵੜੀਆ ਜਿਆ ਹੁੰਦਿਆਂ ਆਲੂ ਪਾ ਕੇ ਪਾਪੜ ਜੇ ਹਾਂ, ੳਹ ਵੀ ਵਧੀਆ ਵਧੀਆ ਹੁੰਦੀ ਤਲ ਕੇ ਚਾਅ ਨਾਲ ਖਾ ਲੈਂਦੇ ਹੁੰਦੇ ਸੀ।
ਹਾਂ, ੳਹ ਤਾ ਬਾਰਿਸ਼ ਦੇ ਦਿਨਾਂ ਚ ਤਾ ਬੜਾ ਅੱਛਾ ਲੱਗਦੇ ਨੇ। ਚਾਅ, ਇੱਕ ਸਾਈਡ ਤੇ ਚਾਅ ਰੱਖੋ ਤੇ ਏਕ ਸਾਈਡ ਤੀ ਏ ਤਲੋੋ।
ਰੰਗ-ਬਿਰੰਗੀ ਅ ਚਿਪਸ ਔਂਦੇ। ਹਰੇ ਰੰਗ ਦੇ, ਚਿੱਟੇ ਰੰਗ ਦੇ, ਔਰਂਜ ਰੰਗ ਦੇ।
ਹਾਂ, ਤੁਹਾਡੇ ੳਸ ਸਾਇਡ ਤਾਂ ਨੀ ਕੋਈ ਕੁਰਡਾਈ ਏ ਬਨਾਦਾਂ ਹੋਨਾ?
ਕੁਛ ਵੀ ਨੀ ਰਿਵਾਜ ਐ ਪੰਜਾਬ ਵਿੱਚ, ਸਾਰਾ ਕੁੱਛ ਏਥੇ ੳ ਅਪਣੇ ਪੰਜਾਬ ਮਹਾਰਾਸ਼ਟ ਵਿੱਚ ਵਧੀਆ ਰਿਵਾਜ ਆ ਹੁਨ ਤਾਂ ਕੈਂਦੇ ਉੱਥੇ ਵੀ ਨੀ ਕੋਈ ਬਨਾਂਦਾ। ਬਨਾਂਦੇ ਆ?
ਨਈ ਬਨਾ ਕੇ ਮਿਲਦਾ ਨਾ, ਜਿਸਰਾ ਔਡਰ ਦੇਦੋ ਨਾ ਕਿਸੇ ਨੂੰ।
ਪੈਲੇ ਤਾਂ ਹਰ ਕੋਈ ਘਰੇ ਹੁਨ ਤਾਂ ਔਡਰ ਲੈਨ ਡਏ ਆ। ਹੁ ਪੈਲਾਂ ਹਰ ਕੋਈ ਘਰੇ ਈ ਬਨਾਦੇ ਹੁੰਦੇ ਸੀ।
ਪੈਲੇ ਬੰਦੇਆਂ ਵਿੱਚ ਤਾਕਤ ਵੀ ਉਨੀ ਹੁੰਦੀ ਸੀ, ਹੁਨ ਤਾਕਤ ਨੀ ਰਈ ਨਾਲ ਹਾਂ, ਤਾਕਤ ਨੀ ਰਈ ਤੇ ਨਾਲ ਜਾਦਾ ਏਨਾਂ ਦੀ ਕੇ ਹਾਂ ਜਾਦਾ ਗੱਲਬਾਤ ਵੀ ਨੀ ਕਰਦਾ ਕੋਈ ਕਿਸੇ ਨਾਲ, ਪੈਲੇ ਕਿਸਰਾਂ ਕੋਈ ਕੁਰੜਆ ਬੜਾਨੇ ਲੱਗੇਆ ਚਲ ਆਜ ਮੈਂ ਤੇਰੀ ਬੜਾਨੇ
ਤਦ ਬੋਤ ਸੀ ਤੇ ਪੈਲੇ ਲੋਕ ਮੋਟੇ-ਮੋਟੇ ਹੁੰਦਦੇ ਸੀ, ਹੁਨ ਤਾਂ
ਹਾਂ, ਸੁੱਕੇ-ਪੁੱਕੇ ਹੋ ਗਏ। ਨਈ ਮੇਰੀ ਮੰਮੀ ਵੀ ਸਾੜੀ ਹਾਂ ਨਈ ਸਾੜੇ ਆਜੂ-ਬਾਜੂ ਵਾਲੇ ਵੀ ਮੇਰੀ ਮੰਮੀ ਨੂੰ ਬੁਲਾ ਕੇ ਲੈ ਕੇ ਜਾਂਦੇ ਸੀ, ਚਲੋ ਨਾ ਸਾਡੀ ਕੁੁਰੜਾਈਆ ਬਨਾ ਦੋ, ਅੱਜ ਟਿੱਕੀਆਂ ਬਨਾ ਦੋ, ਅੱਜ ਯੇ ਕਰ
ਸੇਵੀ ਸੇਵੀਆਂ ਵੀ ਬਨਾਦੀ ਹੁੰਦੀ ਸੀ।
ਹਾਂ, ਸੇਮੀਆਂ ਵੀ ਬਨਾਨ
ਹਾਂ
ਹਾਂ, ਨਈ ਹੁਨ ਵੀ ਮਿਲਦਾ, ਪਰ ਹੁਨ ਸਾਰਾ ਰੈਡੀਮੈਂਟ ਹੋ ਗਿਆ, ਮਤਲਬ ਜਿਸਰਾਂ ਇੰਸਟਾ, ਹਾਂ।
ਹੁਨ ਮੇਰੀ ਗੱਲ ਸੁਨੋ, ਹੁਨ ਹੁਣ ਆਪਾਂ ਪੰਜ ਪੰਜ ਕਿੱਲੋ ਦੇ ਮਹੰਗਾਈ ਕਿੰਨੀ ਆ ਲੈਂਦੇ
ਬੋਤ ਏ। ਤੁਸੀ ਇਸਰਾਂ ਬਨਾਓ ਤਾਂ ਕਿੰਨੀ ਸਾਰੀ ਬਨ ਜੀਸਰਾਂ ਚਾਰ ਰੁਪਏ, ਪੰਜ ਰੁਪਏ ਦੀ ਇੱਕ ਕੁਰੜਾਈ ਪੈਂਦੀ ਏ, ਕੀ ਪਰੋੜਤਾ ਹੋਨਾ?
ਓਹੀ ਨਾ, ੳਹੀ ਘਰੇ ਜੇ ਬਨਾਈਏ ਥੋੜੀ ਮੇਨਤ, ਮੇਹਨਤ ਕਰਕੇ
ਯੇ਼ ਤੁਸੀ ਸੌ ਕਰੋੜਈਆ ਲੇ ਸੋ, ਚਾਰ ਸੌ ਰੁਪੇ
ਹੁਨ ਤਾਂ, ਹੁਨ ਤਾਂ ਕਨਕ ਵੀ ਬੋਤ ਮੇੰਗੀ ਏ।
ਮੈੰਗੀ ਹੋ ਗਈ, ਚੌਂਤੀ -ਪੈਂਤੀ ਰੁਪਏ ਹੋ ਗਈ। ਤੁਹਾਡੇ ੳਧਰ ਤਾਂ ਸਸਤੀ ਹੋਨੀ ਪੰਜਾਬ ਚ
ਇਹੀ ਛੱਬੀ ਰੁ ਸਾਡੇ ਵੀ ਹੈਗੀ ਮੈੰਗੀ ਆ।
ਮਹਿੰਗੀ ਹੈ। ਹਾਂ, ਸਾਡੀੇ ਪੈਂਤੀ-ਛੱਤੀ ਰੁਪਏ ਸਾਡੇ ਦਾ।
ਹਾਂ। ਕਿਤੇ ਸਾਡੇ ਟਾਈਮ ਤੇ ਕਿੰਨੇ ਅਹ, ਅਠਾਰਾਂ ਕਿ ਉੱਨੀ ਰੁਪਏ।
ਅਠਾਰਾਂ-ਉਨੀ ਰੁਪਏ ਸੀਗੀ ਪਹਿਲੇ, ਪਚਪਨ ਸੀ' ਨਾ।
ਹਾਂ।
ਤਥ ਖਾਣਾ ਵੀ ਸਾਫ਼ ਸੁਥਰਾ ਆਇਆ। ਕਣਕ ਲੈ ਕੇ ਵੀ ਹਾਂ -ਹਾਂ।
ਹੂ। ਕਿੰਨੀ ਮਹਿੰਗੀ ਹੋ ਗਏ ਨਾ ਕਣਕ।
ਮਹਿੰਗਾਈ ਬੜੇ ਵੱਧ ਗਏ। ਕਰਣ ਕੀ ਨੇ ਬਾਕੀ ਸਾਰੇ ਚੀਜ਼ਾਂ ਵਿੱਚ ਵੀ ਤਾਂ ਮਹਿੰਗਾਈ ਵੱਧ ਗਈ ਏ।
ਤਾਂਹੀ, ਰਿਸ਼ਤੇ ਰਿਸ਼ਤੇ ਵੀ ਦੂਰ ਹੋ ਗਏ। ਅਗਲੇ ਦੇ ਘਰੇ ਜਾਈਏ, ਉਹ ਆਪਣਾ ਗੁਜ਼ਾਰਾ ਮਸਾ ਹੀ ਕਰਦੇ ਆ।
ਕਰਦੇ ਆ, ਸਹੀ ਕਹਿ ਰਹਿਓ।
ਕਿਉਂਕਿ ਅਗਲੇ ਦੇ ਹਾਂ ਮੀ ਦੇ ਜਿਵੇਂ ਦਸ ਪੰਦਰਾਂ ਦਿਨ ਰਹਿਣ ਵਾਲਾ ਕੰਮ ਨੀ ਹੋਣਾ ਹੋਣਾ।
ਨਹੀਂ, ਨਹੀਂ, ਨਹੀਂ, ਨਹੀਂ। ਹਾਂ ਸਾਹਮਣੇ ਵਾਲਾ ਵੀ ਰਹਿਣੇ ਵਾਲਾ ਵੀ ਤੰਗ ਤੇ ਸਾਹਮਣੇ ਵਾਲਾ ਸਾਹਮਣੇ ਵਾਲਾ ਵੀ ਤਾਂ ਜਿਹੜਾ ਸੰਭਾਲਣੇ ਵਾਲਾ ਉਹ ਵੀ। ਤੰਗ ਹੋ ਜਾਂਦਾ ਹੈ ਕਿ ਕਦੋਂ ਜਾਸਨ ਇ
ਕੋਈ ਨਾ ਇਹ ਤਾਂ ਉਹ ਵਾਲਾ ਕੰਮ ਹੋ ਗਿਆ ਬਸ ਚਾਹ ਦੀ ਘੁਟ ਪੀਓ ਬਸ ਆਪਣਾ ਜਾਓ ਹਾਂ।
ਹੁਣ ਨੀ ਕੋਈ ਕਿਸ ਸੀ ਨੋਟ ਬੱਚੇ ਕੁੱਛ ਵੀ ਵੱਡੇ ਹੋ ਗਏ ਹੁਣ ਕੋਈ ਨੀ ਕਿਸੇ ਨੂੰ ਬੁਲਾਉਂਦਾ। ਸਾਰੇ ਆਪਣੇ, ਆਪਣੇ ਲਾਈਫ ਚ ਬਿਜ਼ੀ ਏ।
ਨਾ ਹੁਣ ਅਸੀਂ ਕਣ ਪਤਾ ਨਹੀਂ ਅਸੀਂ ਇਕੱਠੀ ਲੈ ਕੇ ਰੱਖਦੇ ਆ ਆਟਾ ਹੀ ਲੈ ਕੇ ਆਉਂਦੇ ਅਹ ਚੱਕੀ ਤੋਂ ਆਟਾ ਮਿਲ ਜਾਂਦਾ ਸਾਨੂੰ ਦਸ ਪੰਦਰਾਂ ਕਿੱਲੋ ਲੈ ਲੈਂਦੇ। ਸਾਡਾ ਵਧੀਆ ਚਲਾ ਜਾਂਦਾ ਪੰਦਰਾਂ ਵੀਹ ਦਿਨ ਚਲਾ ਜਾਂਦਾ।
ਹਾਂ ਪਰ ਚੱਕ ਕਿ ਤਾਂ ਪਤਾ ਨੀ ਨਾ ਸਾਫ਼ ਸੁਥਰ
ਇੱਥੇ ਤਾਂ ਇੱਥੇ ਨਹੀਂ ਨਹੀਂ ਉਹ ਕਣਕ ਦਾ ਹੀ ਮਤਲਬ ਲੋਕ ਜਿ ਲੋਕ ਜਾਂਦੇ ਤਾਂ ਕਿਸਾਨ ਨੂੰ ਉਹਦੇ ਵਿੱਚੋਂ ਕੱਢ, ਕੱਢ ਕੇ ਵੇਚਦੇ ਆ।
ਅੱਛਾ ਚੱਕੀ ਵਾਲੇ।
ਆਪਾਂ ਥੈਲੀ ਲੈਂਦੇ ਨਾ ਜਿਵੇਂ ਆਸ਼ੀਰਵਾਦ ਗਏ ਉਹ ਤੇ ਉਹ ਵਧੀਆ ਨੀ ਹੁੰਦੇ ਉਹ ਤਾਂ ਬਹੁਤ ਬੇਕਾਰ ਹੁੰਦੇ।
ਹਾਂ ਉਹ ਤਾਂ ਮੈਂਦਾ ਹੁੰਦਾ ਨੀਰਾ।
ਮਹਿੰਗਾ ਵੀ ਉਨਾ ਨਾਲੇ ਵਧੀਆ ਚੀਜ਼ ਨੀ ਹੁੰਦੀ। ਪੈਸ ਪਿੱਛੇ ਨਹੀਂ ਦਿਖਾਉਂਦੇ ਸੀ ਕਹਿੰਦੇ ਕਿੰਨੀ ਮਿਲਾਵਟ ਹੈ ਆਟੇ ਵਿੱਚੋਂ।
ਤੇ ਜਾਲ ਲੇ ਨਿਕਲ।
ਪਲਾਸਟਿਕ ਦੀ ਕਹਿੰਦੇ ਪਾ ਬਣਾਇਆ ਹੋਇਆ ਸੀ ਆਟਾ ਉਹ।
ਹਾਂ, ਹਾਂ।